ਹੈਲੋ
ਹਾਂਜੀ ਸਸਿਸ਼੍ਰੀ ਕਾਲ ਮੈਮ।
ਸਸਿ ਸ਼੍ਰੀਕਾਲ ਮੈਮ, ਕਿਵੇਂ ਔ ਤੁਸੀਂ।
ਵਧੀਆ ਮੈਮ ਤੁਸੀਂ ਦੱਸੋ।
ਮੈਂ ਵੀ ਵਧੀਆ, ਹੋਰ ਘਰੇ ਸਾਰੇ ਕਿੱਦਾਂ ਨੇ?
ਬ ਸਭ ਵਧੀਆ ਨੇ ਤੁਸੀਂ ਸੁਣਾਓ ਆਪਣੇ ਕਿਵੇਂ ਨੇ
ਆਪਣੇ ਵੀ ਵਧੀਆ ਠੀਕ -ਠਾਕ।
ਹਾਂਜੀ, ਤੁਸੀਂ ਕਰ ਲੀ ਕੰਮ
ਨਹੀਂ ਮੈਂਮ ਬਸ, ਥੋੜੇ ਜਿਹੇ ਰਹਿੰਦੇ ਨੇ ਗੇ। ਕੱਪੜੇ ਧੋਣੇ ਰਹਿੰਦੇ ਨੇਗੇ, ਬਾਕੀ ਤੇ ਹੋ ਗਏ ਨੇ।
ਠੀਕ ਐ, ਤੁਸੀਂ ਲੇਡੀ ਕਰਤੇ ਕੱਪੜਿਆਂ ਨੂੰ
ਹਾਂਜੀ ਮੈਮ, ਬਸ ਅੱਜ ਸਿਹਤ ਥੋੜੀ ਠੀਕ ਨਹੀਂ ਹੈਗੀ, ਸਿਰ ਜ਼ਿਆਦਾ ਦੁੱਖ ਰਿਹਾ। ਤਾਂ ਕਰਕੇ ਬਸ, ਹੌਲੀ- ਹੌਲੀ ਕਰਕੇ ਕੰਮ ਫਿਨਿਸ਼ ਹੋਈ ਜਾਣੇ ਨੇ।
ਹਾਂਜੀ, ਹਾਂਜੀ ਇਹ ਤਾਂ ਹੈ।
ਤੁਸੀਂ ਦੱਸੋ ਹੋਗੇਏ ਕੰਮ ਤੋਂ ਫ੍ਰਰੀ
ਹਾਂਜੀ, ਮੈਂ ਤਾਂ ਸਾਰੇ ਕੰਮ ਕੰਪਲੀਟ ਕਰਤੇ।
ਚਲੋ ਵਧੀਆ, ਸਾਰੇ ਮਿਲ ਕੇ ਕਰਦੇਓ ਤੁਸੀਂ।
ਹਾਂਜੀ, ਹਾਂਜੀ ਬਸ ਸਿਸਟਰ ਘਰੇ ਨੀ ਹੈਗੀ ਸੀ। ਉਹ ਗਈ ਹੋਈ ਐ, ਚਾਚੂ ਘਰੇ। ਫੇਰ ਮੈਂ ਤੇ ਮੰਮੀ ਹੁੰਨੇ ਆ, ਉਹ ਕਰ ਲੈਂਦੇ ਆ।
ਚੱਲ ਵਧੀਆ, ਛੇਤੀ ਹੋ ਜਾਂਦੇ ਨੇ, ਦੋ ਜਣੇ ਮਿਲ ਕੇ ਕੰਮ ਕਰਦੇ ਆ ਨਾ ਤੇ ਛੇਤੀ ਹੋ ਜਾਂਦੇ ਨੇ ਕੰਮ।
ਹਾਂਜੀ, ਹਾਂਜੀ ਜੇ ਜ਼ਿਆਦਾ ਜਾਣੇ ਹੁੰਦੇ ਨੇ ਫਿਰ ਕੰਮ ਲੇਟ ਹੁੰਦੇ ਨੇ।
ਆ ਫਿਰ ਆਪਾਂ ਨੂੰ ਐਵੇਂ ਹੁੰਦਾ ਨਾ ਉਹ ਕਰ ਲਏਗੀ, ਉਹ ਕਰ ਲਏਗੀ, ਜਾਂ ਮੈਂ ਇਹ ਕਰਾਂਗੀ ਉਹ ਕਰ ਲਏਗੀ, ਫਿਰ ਉਹਦੇ ਚੱਕਰ ਦੇ ਵਿੱਚ ਆਪਣਾ ਸਾਰਾ ਕੰਮ ਹੀ ਜਿਹੜਾ ਪੈਂਡਿੰਗ ਪਿਆ ਰਹਿੰਦਾ ਐ, ਕਰਨ ਨੂੰ ਮਨ ਈ ਨਈ ਕਰਦਾ ਹੈਗਾ, ਵੀ ਚਲੋ ਉਹ ਕਰ ਲਏਗੀ।
ਹਾਂਜੀ, ਸਹੀ ਕਹਿ ਰਹੇ ਤੁਸੀਂ।
ਖੁਦ ਮਨ ਈ ਨੀ ਕਰਦਾ ਹੈਗਾ, ਕੰਮ ਕਰਨ ਨੂੰ ਘਰਦੇ
ਹਾਂਜੀ
ਹੋਰ ਮੈਮ
ਹੋਰ ਤੁਹਾਡੇ ਘਰ ਸਾਰੇ ਕੀ ਕਰਦੇ ਨੇ।
ਕੁਸ਼ ਨਹੀਂ ਮੈਮ ਕੋਈ ਗੱਲਾਂ ਕਰਦਾ ਪਿਆ ਆਪਸ ਚ ਕੋਈ ਮ ਚਪੜਿਆ ਹੋਇਆ ਨ ਬੱਚੇ ਨਾ ਰਹੇ ਨੇਗੇ, ਇੰਜੋਏ ਕਰਦੇ ਪਏ ਨੇ ਪਾਣੀ ਚ
ਸਾਰੇ ਇੱਧਰ ਉਧਰ ਫਿਰਨਦਾਏ ਨੇ ਕੁਛੁਨ ਸੀਜ਼ਨ ਦਾ ਟਾਈਮ ਹੋ ਗਿਆ ਸਾਰੇ ਖੇਤਾਂ ਚ ਵੀ ਚਲੇ ਗਏ ਨੇ ਅੱਧੇ ਕੁੂ
ਹਾਂਜੀ ਹੁਣ ਜੀਰੀ ਲਗਾਉਣ ਵੀ ਲੱਗ ਗਏ ਅੱਧ ਕੁ ਤਾਂ।
ਹਾਂਜੀ ਹਾਂ ਹੁਣ ਸੀਜ਼ਨ ਦਾ ਟਾਈਮ ਆ ਗਿਆ ਨਾ ਜਿਂਰੀ ਲਾਉਣ ਲਈ। ਖੇਤਾਂ ਚ ਸਵੇਰੇ ਮੋਰਨਿੰਗ ਚਲਦੀ ਹੀ ਚਲੇ ਜਾਂਦੇ ਨੇ ਸਾਰੇ।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
ਆਪਣੇ ਦੱਸੋ ਜੀਰੀ ਲਾਉਣ ਲਾਗੇ ਹੋ ਤੁਸੀਂ
ਹਾਂਜੀ ਬਸ ਕੱਦੂ ਲਾਗੇ ਕਰਨ ਇੱਕੱ ਦਿਨ ਤੱਕ ਜੀ ਲੱਗ ਜਾਣਗੇ।
ਚਲੋ ਵਧੀਆ ਗੱਲ ਹੈ। ਤੁਹਾਡੇ ਪਿੱਛੋਂ ਨਾ ਥੋੜੀ ਬੋਇਸ ਆਉਂਦੀ ਪਈ ਹੈ ਥੋੜਾ ਸਾਈਡ ਤੇ ਹੋ ਜਾਓ
ਠੀਕ ਹੈ।
ਹਾਂਜੀ ਹਾਂ ਹੋਰ ਸੁਣਾਓ ਕੋਈ ਗੱਲਬਾਤ।
। ਬਸ ਵਧੀਆ ਸਵੇਰੇ ਕੰਮ ਕਰ ਲੈਂਦੇ ਆ ਫਿਰ ਫ੍ਰਰੀ ਹੋ ਜਾਂਦੇ ਆ ਫਿਰ ਟਮ ਔਨਲਾਈਨ ਕੰਮ ਦੇਖਿਆ ਜਿਹੜਾ ਉਹ ਕਰ ਲੈਂਦੇ ਆ। ਫ ਕਈ ਟ ਟਾਈਮ ਮਿਲਦਾ ਸਟੱਡੀ ਕਰ ਲੈਂਦੇ ਆ
ਘਰਦੇ ਕੰਮ ਨਾਲ ਨਾਲ ਸਟੱਡੀ ਵੀ ਜ਼ਰੂਰੀ ਹੈ। ਪਰ ਤਿੰਨੇ ਚੀਜ਼ਾਂ ਨੂੰ ਮੈਨੇਜ ਕਰਕੇ ਚੱਲਣਾ ਬਹੁਤ ਔਖੀ ਗੱਲ ਹੈ। ਕਿਉਂਕਿ ਹਰੇਕ ਚੀਜ਼ ਨੂੰ ਆਪਣਾ ਪ੍ਰੋਪ ਪਰ ਟਾਈਮ ਦੇਣਾ ਇਕੁਅਲ ਟਾਈਮ ਦੇਣਾ ਇਹ ਵੀ ਬਹੁਤ ਔਖਾ ਕੰਮ ਏ
ਹਾਂਜੀ
ਹੈਲੋ
ਹਾਂਜੀ-ਹਾਂਜੀ ਮੈਮ
ਇਹ ਵੀ ਬਹੋਤ ਔਖਾ ਕੰਮ ਐ ਮੈਮ
ਹਾਂਜੀ
ਹੋਰ ਮੈਮ, ਕਰਵਾ ਦਿੱਤੀ ਤੁਸੀਂ ਐਡਮਿਸ਼ਨ
ਨਹੀਂ ਹਜੇ ਗਏ ਨੀ ਹੈਗੇ ਡੈਡੀ-ਡੈਡੀ ਨੂੰ ਟਾਈਮ ਹੀ ਨਹੀਂ ਲੱਗਦਾ ਹੈਗਾ ਕੰਮ ਚ ਬਿਜ਼ੀ ਹੋ ਰਹੇ ਨੇ
ਕਿੱਥੇ ਕਰਵਾ ਕੇ ਆਉਣੀ ਹੈ ਤੁਸੀਂ
ਹੂਂ ਪਾਤਣਾ
ਠੀਕ ਐ ਮਤਲਬ ਕਿ ਹੁਣ ਤੁਸੀਂ ਚਲੋ ਮੰਡੇ ਈ ਕਰਵਾ ਦਿਓ ਹੁਣ ਤਾਂ ਅੱਗੇ ਛੁੱਟੀਆਂ ਈ ਆ ਗਈਆਂ ਨੇ ਸੈਚਰਡੇ ਸੰਡੇ ਨੀ
ਹਾਂਜੀ ਹਾਂ
ਛੁੱਟੀਆਂ ਕਰਕੇ ਵੀ ਹੁਣ ਨਹੀਂ ਹੁੰਦਾ ਵੈਸੇ ਵੀ ਹੁਣ ਸਕੂਲਾਂ ਜਾਂ ਕੋਾਲਜ ਦੇ ਵਿੱਚ ਛੁੱ ਛੁੱਟੀਆਂ ਚੱਲਦੀਆਂ ਪਈਆਂ ਨੇ
ਹਾਂਜੀ-ਹਾਂਜੀ ਬਟ ਵੈਸੇ ਤਾਂ ਅਸੀਂ ਫੋਨ ਤੇ ਕਰਵਾਤੀ ਸੀ ਓਹ ਕੈਹਂਦੇ ਚਲੋ ਫੇਰ ਛੁੱਟੀਆਂ ਤੋਂ ਬਾਦ ਹੀ ਹੋਣਗੀਆਂ
ਹਾਂਜੀ ਹੁਣ ਕੋਲਜ ਬੰਦ ਪਏ ਨੇ ਗੇ ਕਿਉਂਕਿ ਹੁਣ ਛੁੱਟੀਆਂ ਹੋ ਗਈਆਂ ਨੇ ਨਾ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
ਤਾਂ ਕਰਕੇ ਐਡਮਿਸ਼ਨਸ ਹੁਣ ਛੁੱਟੀਆਂ ਤੋਂ ਬਾਦ ਹੀ ਹੋਣਗੀਆਂ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
ਚਲੋ ਛੁੱਟੀ ਐ ਤੋਂ ਬਾਦ ਕਰਵਾ ਦਿਓ ਐਡਮਿਸ਼ਨ ਐਨੇ ਆਪਾਂ ਨੂੰ ਪਤਾ ਹੀ ਹੁੰਦਾ ਕਿ ਸਿਲੇਬਸ ਵਗੈਰਾ ਕੀ ਹੁੰਦਾ ਹੈ ਜਦੋਂ ਫ੍ਰਰੀ ਹੁੰਨੇ ਓ ਥੋੜ੍ਹਾ ਦੇਖ ਲਿਆ ਕਰੋ ਸਟੱਡੀ ਵੱਲ
ਹਾਂਜੀ ਸ ਸਿਲੇਬਸ ਤਾਂ ਸੇਮ ਈ ਐ ਮੇਰਾ ਜੋ ਪਿਛਲੇ ਈਅਰ ਕੀਤਾ ਸੀ ਓਹੀ ਐ ਸੇਮ
ਠੀਕ ਹੈ।
ਹਾਂਜੀ।
ਹਾਂ ਬਸ ਫੇਰ ਉਹ ਤੇ ਪਤਾ ਹੀ ਐ ਨਾ ਕਿ ਆਪਾਂ ਨੂੰ ਕੀ ਸਲੇਬਸ ਹੈ ਚਲੋ ਨਾਲ-ਨਾਲ ਕੋਈ ਹੋਰ ਸਟੱਡੀ ਕਰ ਲੇਓ ਨਾ ਫੇਰ
ਹਾਂਜੀ।
ਵਧੀਆ ਗੱਲ ਹੈ ਦੋ-ਦੋ ਸਟੱਡੀ ਕਰੋਗੇ ਨਾ ਸਭ ਤੋਂ ਬੈਸਟ ਰਹੇਗਾ ਕਿਉਂਕਿ ਦੋਨੋਂ ਹੋ ਵੀ ਜਾਣ ਗੀਆਂ ਟਾਈਮ ਵੀ ਵੇਸਟ ਨੀ ਹੋਏਗਾ
ਹਾਂਜੀ-ਹਾਂਜੀ। ਹੂਂ ਹੋਰ ਸੁਣਾਓ?
ਹੋਰ ਵਧੀਆ ਤੁਸੀਂ ਦੱਸੋ?
ਵਧੀਆ ਏਧਰ ਵੀ ਤੁਸੀਂ ਫੇਰ ਕਦੋਂ ਕੀਤੀ ਨੀ ਸਲਾਹ ਜਾਣ ਦੀ
ਕਿੱਥੇ ਜਾ ਨਈ ਹਜੇ ਕੋਈ ਸਲਾਹ ਨੀ ਬਣੀ ਕਿਉਂਕਿ ਅੱਜ ਦਾ ਜਾਣੈ ਨਾ ਮੈਡੀਸਨ ਲਈ ਜਾਣੈ ਹੈਗਾ ਹਜੇ ਚੱਲੇ ਨੀ ਹੈਗੇ ਚੱਲਣ ਗੇ ਬਸ ਥੋੜ੍ਹੇ ਟਾਈਮ ਤੱਕ
ਬੱਸ ਤੇ ਜਾਣਗੇ?
ਹਾ ਮੈਡੀਸਨ ਲੈਣ ਲਈ,
ਹਾਂਜੀ।
ਨਈ ਗੱਡੀ ਚ ਜਾਣਗੇ।
ਠੀਕ ਐ।
ਅੱਜ-ਕੱਲ ਕਹਿੰਦੇ ਪਏ ਸੀਗੇ ਕਿ ਕੱਲ ਨੂੰ ਜਾਣਾ ਗਾ। ਕਿ ਰਾਤ ਲਾ ਕੇ ਆਵਾਂਗੇ ਬਾਕੀ ਮੈਂ ਤੁਹਾਨੂੰ ਅੱਜ ਸ਼ਾਮ ਨੂੰ ਦੱਸ ਦਾਂਗੀ ਜਿਵੇਂ,
ਨਈ ਮੈਂ ਉੱਥੇ ਨੀ ਕਹਿ ਰਹੀ ਹੈਗੀ, ਬ ਬੋਟਰ ਪਾਰਕ ਕੇ ਕਹਿੰਦੀ ਸੀ।
ਨਈ ਵੋਟਰ ਪਾਰਕ ਦੀ ਸਲਾਹ ਹਜੇ ਨੀ ਬਣੀ ਹਜੇ ਕੈਂਸਲ ਨਹੀਂ ਲੱਗਦਾ, ਕਿਉਂਕਿ ਸਿਸਟਰ ਨੂੰ ਕਾੱਲ ਆ ਗੀ ਐ ਕਿ ਕਿ ਉੱਥੇ ਵੀ ਉਹਨਾਂ ਦੀਆਂ ਸਿਸਟਰਸ, ਭਾਅ ਜੀ ਦੀਆਂ ਸਿਸਟਰਸ ਆਈਆ ਹੋਈਆਂ ਨੇ ਗੀਆ। ਤੇ ਉਹ ਸਿਸਟਰ ਨੂੰ ਹੁਣ ਬੁਲਾਉਂਦੀਆਂ ਪਈਆਂ ਨੇ, ਕਿ ਤੂੰ ਆ ਜਾ ਅਸੀਂ ਵੀ ਜਾਣਾ ਐ ਗਾ।
ਠੀਕ ਆ ਜੀ।
ਹਾਂ, ਸ਼ਾਇਦ ਅਸੀਂ ਨਾ ਜਾਈਏ, ਕਿਉਂਕਿ ਹੁਣ ਦਿਨ ਵੀ ਥੋੜ੍ਹੇ ਰਹਿ ਗਏ ਦੇ ਨਾ ਸਿਸਟਰ ਨੇ ਜਾਣਾ ਵੀ ਐ, ਤੇ ਕੱਲ ਅੱਜ ਸਿਸਟਰ ਮੰਮਾ ਘਰ ਨੀ ਹੈਗੇ। ਤੇ ਕੱਲ ਨੂੰ ਸਿਸਟਰ ਨੇ ਮਾਸੀ ਕੋਲ ਚਲੇ ਜਾਣਾ।
ਠੀਕ ਐ ਚਲੋ,
ਸੰਡੇ ਨੂੰ ਫਿਰ ਭਾਜੀ ਨੇ ਆ ਹੀ ਜਾਣਾ ਲੈਣ ਵਾਸਤੇ।
ਵਧੀਆ ਚਲੋ।
ਹਾਂਜੀ ਹਾਂ, ਸੰਡੇ ਨੂੰ ਤੇ ਫੇਰ ਸੋਮਵਾਰ ਨੂੰ ਤੇ ਫੇਰ ਸਿਸਟਰ ਨੇ ਚਲੇ ਹੀ ਜਾਣਾ ਨਾ।
ਵਧੀਆ ਚਲੋਂ ਫੇਰ ਵੀ ਕਾਫੀ ਦਿਨ ਲਾਗੀ।
ਹਾਂਜੀ ਹਾਂ, ਚਲੋ ਜਿੰਨੇ ਦਿਨ ਹੁੰਦੇ ਨੇ ਲਾ ਜਾਂਦੇ ਨੇ ਵਧੀਆ ਗੱਲ ਐ ਹਨਾ। ਕਿਸੇ-ਕਿਸੇ ਨੂੰ ਇਹ ਵੀ ਨੀ ਹੁੰਦਾ ਕਿ ਇੱਕ ਦੋ ਦਿਨ ਵੀ ਲਾ ਜਾਣ ਬਿਚਾਰੇ, ਜਿਹੜੇ ਇਕੱਲੇ ਕੱਲੇ ਹੁੰਦੇ ਨੇ ਗੇ। ਇਹ ਤੇ ਚਲੋਂ ਦੋ ਜਣੀਆਂ ਨੇ ਨਾ ਤਾਂ ਕਰਕੇ, ਪੰਦਰਾਂ ਦਿਨ ਉਹ ਲਾ ਜਾਂਦੀ ਐ ਤੇ ਪੰਦਰਾਂ ਦਿਨ ਉਹ ਲਾ ਆਂਦੀ ਐ।
ਹਾਂਜੀ, ਦੋ ਨਾਲ ਤਾਂ ਵਧੀਆ ਕੰਮ ਸਰ ਜਾਂਦਾ ਐ।
ਹਾਂਜੀ ਹਾਂ, ਦੋ ਨਾ ਵਧੀਆ ਕੰਮ ਹੋ ਜਾਂਦਾ ਐ, ਇਕ ਜਨੀ ਪਹਿਲਾਂ ਚਲੀ ਜਾਂਦੀ ਐ, ਕਿ ਜੇ ਬਾਹ ਚਲੀ ਜਾਂਦੀ ਐ।
ਹਾਂਜੀ, ਹਾਂਜੀ‌।
ਦੇ ਆ, ਤੁਸੀਂ ਫਿਰ ਮਤਲਬ ਕਿ, ਜਿਹੜਾ ਜਦੋਂ ਸਕੂਲ ਰੈਗੂਲਰਂ ਜਾਨੇ ਆ, ਕਿ ਜੇ ਕਰਆ ਕਰਨੀ ਨਾ
ਨਈ ਮੈਂ ਰੈਗੂਲਰ ਨੀ ਜਾਣਾ ਹੈਗਾ, ਬਸ ਟਿਊਸ਼ਨ ਰੱਖ ਲੂੰ ਗੀ, ਵੀ ਸਾਰਾ ਦਿਨ ਮੈਂ ਟਿਊਸ਼ਨ ਤੇ ਲਾਦਿਆ ਕਰੂੰਗੀ, ਉਹੀ।
ਪਿੰਡ ਦੇ ਵਿੱਚ, ਹੈਗੇ ਤੁਹਾਡੇ ਟਊਸ਼ਨ?
ਨਈ, ਪਾਤੜੇ ਜਾਣਾ ਪਊ, ਪਿਆ ਕਰਨਾ।
ਅੱਛਾ, ਤੁਸੀਂ ਪਤੜੇ ਮਤਲਬ ਟਿਊਸ਼ਨ ਲਗਾਉਣ ਜਾਇਆ ਕਰੋਗੇ, ਟਿਊਸ਼ਨ ਲਈ ਨਾ ਫੇਰ ਉਹੀ ਦੋ ਜਾਂ ਤਿੰਨ ਘੰਟੇ ਲਗਾਉਂਦੀਆਂ ਨੇ, ਪੂਰਾ ਦਿਨ ਤਾਂ ਕੋਈ ਟਿਊਸ਼ਨ ਲਗਾਉਂਦਾ ਨੀ।
ਨਈ, ਹੁੰਦੇ ਨੇ। ਮਤਲਬ, ਤਿੰਨ ਸਬਜੈਕਟ ਦੇ ਰੱਖਨੇ ਨਾ ਮੈਨੇ, ਡੇਢ-ਡੇਢ ਘੰਟਾ।
ਠੀਕ ਐ।
ਹ ਹਾਂਜੀ।
ਠੀਕ ਐ ਜੀ, ਠੀਕ ਐ।
ਉੱਥੇ ਤਾਂ ਨਾ ਉਹਨਾਂ ਨੇ, ਸਿਲੇਬਸ ਦੇ ਅਕੋਰਡਿੰਗ ਹੀ ਕਰਨਾ ਹੁੰਦਾ ਐ, ਟਾਈਮ ਦੇ ਅਕੋਰਡਿੰਗ ਨੀ ਕਰਦੇ ਹੈਗੇ ਟਿਊਸ਼ਨ।
ਠੀਕ ਐ।
ਹਾਜੀ, ਹਾਂ।
ਚਲੋਂ ਦੇਖ ਲ, ਤੁਸੀਂ ਟਰਾਈ ਕਰ ਲਿਓ ਇੱਕ ਵਾਰ ਜਾ ਆਇਓ ਹਨਾ, ਜੇ ਕੋਈ ਤੁਹਾਨੂੰ ਪਤਾ ਲੱਗ ਜੇ, ਆਪਾਂ ਜਿਸ ਜਿਸ ਟਾਇਮ ਮੈਂ ਟਿਊਸ਼ ਰੱਖੀ ਸੀਗੀ, ਉਹ ਘੰਟਾ ਜਾਂ ਡੇਢ ਘੰਟਾ ਹੀ, ਇੱਕ ਸਬਜੈਕਟ ਦਾ ਲਾਂਦੇ ਨੇਗੇ।
ਹਾਂਜੀ, ਹੁੰਦਾ ਤਾਂ ਇੰਨਾ ਕਾ ਹੀ ਐ। ਬਸ ਫੇਰ ਉਹ ਆਪਾਂ ਨੇ ਜ਼ਿਆਦਾ, ਆਪਾਂ ਨੂੰ ਐ ਹੁੰਦਾ ਵੀ, ਹਾਂਜੀ ਹਾਂਜੀ। ਜ਼ਿਆਦਾਤਰ ਤਾਂ ਮੈਨੂੰ, ਕਮਿਸਟਰੀ 'ਚ ਥੋੜ੍ਹਾ ਜਾ ਜ਼ਿਆਦਾ ਉਹ ਐ, ਫਿਜਿਕਸ ਵੀ ਹੋ ਜਾਂਦੀ ਐ ਤੇ ਕ ਅਆ, ਬਾਇਓਲੋਜੀ ਵੀ ਹੋ ਜਾਂਦੀ ਆ।
ਅੱਛਾ। ਚਲੋਂ ਕੋਈ ਗੱਲ ਨੀ ਐ ਨਾ, ਜਿਵੇਂ ਹੁਣ ਤੁਸੀਂ ਸਹੀ ਕਰੋਂਗੇ, ਸਟੱਡੀ ਕਰੋਗੇ ਨਾ ਉਹਵੇ ਸਾਰੇ ਡਾਊਟਸ, ਨੇ ਜਿਹੜੇ ਤੁਹਾਡੇ ਕਲੀਰ ਹੋਨਗੇ ਟਿਊਸ਼ਨ ਦੇ ਥਰੂ।
ਹਾਂਜੀ, ਸਕੂਲ ਦੇ ਵਿੱਚ ਮੈਂ ਤਾਂ ਨੀ ਰੈਗੂਲਰ, ਆਹ ਰੈਗੂਲਰ ਰੱ ਰੀ ਹੈਗੀ
ਕਰਵਾ ਦਿਓ ਤੁਸੀ
ਹਾਂਜੀ, ਦੇਖਦੀ ਹਾਂ ਮੈਂ
ਨਾਲ-ਨਾਲ ਹੋਰ ਐਡਮਿਸ਼ਨ ਕਰਾ ਦਿਓ, ਕਿਉਂਕਿ ਉਹ ਤਾਂ ਦੇਖੋ, ਆਪਾਂ ਨੂੰ ਸਾਰਾ ਸਿਲੇਬਸ ਵੀ ਪਤਾ, ਸਾਰਾ ਸਟੱਡੀ ਦਾ ਵੀ ਪਤਾ ਹੈ। ਉਹ ਤੇ, ਆਪਾਂ ਨੇ ਕਰ ਹੀ ਲੈਣਾ ਹੈ। ਕਿਉ ਅਲੱਗ ਤੋਂ ਨਾਲ ਕੁਛ, ਇੱਕ ਸਾਲ ਵੀ ਖ਼ਰਾਬ ਨੀ ਹੋਣਾ ਨਾ ਫਿਰ
ਹਾਂਜੀ।
ਕਿਉਂਕਿ ਆਪਣੇ, ਹਰ
ਉਹ ਹਾਂਜੀ, ਉਹੀ ਸਮਝ ਨੀ ਆ ਰਿਹਾ, ਵੀ ਹੁਣ ਮੈਂ ਹੋਰ ਕੀ ਕਰਾਂ
ਜਿਹੜੀ ਲਾਈਨਿੰਗ ਦੇ, ਤੁਸੀਂ ਤੁਸੀਂ ਜਾਣਾ ਚਾਹੁੰਦੇ ਹੋ, ਉਹਦੇ ਨਾਲ ਹੀ ਕਰੋਂਗੇ ਨਾ, ਉਹਦੇ ਰਿਲੇਟੀਡ ਹੀ ਕਰੋ ਗੇ ਨਾ ਕੁਛ।
ਹਾਂਜੀ, ਉਹ ਤਾਂ ਫਿਰ ਮੇਰਾ ਨਾਲ ਹੀ ਹੋਜੂਗਾ ਕੰਪਲੀਟ ਟਿਊਸ਼ਨ ਦੇ ਨਾਲ ਹੀ, ਕੰਪਲੀਟ ਹੋਜੂਗਾ ਸਾਰਾ।
ਜਿਸ ਲਾਈਨ 'ਚ ਤੁਸੀ ਜਾਣਾ ਚਾਹੁੰਰੇ, ਇਹਦੇ ਚਲੋ ਠੀਕ ਐ ਜੀ ਫੇਰ ਮਿਲੇ ਆ।
ਹਾਂਜੀ ਹਾਂਜੀ ਠੀਕ ਐ ਓਕੇ ਜੀ।
ਓਕੇ ਜੀ।